ਹਾਂਜੀ ਸੱਤ ਸ਼੍ਰੀ ਆਕਾਲ ਜੀ।
ਸੱਤ ਸ਼੍ਰੀ ਆਕਾਲ ਜੀ, ਬਸ ਵਧੀਆ ਤੁਸੀਂ ਸੁਣਾਓ?
ਬਸ ਵਧੀਆ, ਹੋਰ ਘਰ ਸਭ ਠੀਕ- ਠਾਕ ਵਧੀਆ?
ਸਭ ਵਧੀਆ ਤੁਹੀ ਦੱਸੋ ਘਰੇ ਸਭ ਵਧੀਆ?
ਹੋਰ ਸਭ ਵਧੀਆ ਬਸ ਗਰਮੀ ਏਨੀ ਪੈਂਦੀ- ਪੈਦੀ ਸੀ ਬਾਰ ਨਿਕਲਣ ਦਾ ਮਨ ਹੀ ਨਹੀਂ ਕਰਦਾ।
ਹਾਂ ਸਾਰੇ ਸੈ਼ਰਾ ਪਈ ਵੀ ਬੜੀ ਗਰਮੀ ਆ ਓ ਜੀ ਜੇ ਬਾਰ ਨਿਕਲੋ ਹਵਾ ਤੇ ਹੈ ਨੀ ਕੋਈ ਬਾਰ
ਹਾਂਜੀ- ਹਾਂਜੀ ਅੱਜ ਵੀ ਦੁਪਹਿਰੇ ਬੱਦਲ ਬਣਿਆ ਹੋਇਆ ਸੀ। ਬਸ ਦੋ ਮਿੰਟ ਬਾਹਰ ਗਏ ਧੁੱਪ ਨਿਕਲਣ ਲੱਗ ਗਈ, ਮੈਂ ਕਿਹਾ ਚੱਲ ਅਸੀਂ ਬਾਜ਼ਾਰ ਹੋ -ਹੋ ਆਣੇ ਹਾਂ। ਕੋਈ ਸਮਾਨ ਵਗੈਰਾ ਲੈ‌ ਆਵਾਂਗੇ।
ਆਹੋ ਮਰਜ਼ੀ ਹੋਈ ਦੀ ਹੈ ਥੋੜ੍ਹੀ
ਹਾਂ ਫਿਰ ਆਪਾਂ ਮੋਲ ਗਏ ਮੋਲ ਚ ਆਪਾਂ ਸਮਾਨ ਵਗੈਰਾ ਖ਼ਰੀਦਿਆ। ਜਦੋਂ ਮੋਲ ਦੇ ਅੰਦਰ ਤੇ ਸਾਫ਼ ਸਫ਼ਾਈ ਹੈਗੀ ਹੈ, ਏਸੀ ਲੱਗਿਆ ਹੋਇਆ ਸੀ ਠੰਡਕ- ਠੰਡਕ। ਬਾਹਰ ਆਏ ਹਾਂ
ਆਹਾਂ ਮੋ ਮੋਲ ਦਾ ਅੰਦਰ ਦਾ ਮੌਸਮ ਅਲਗ ਹੈਗਾ।
ਹਾਂ ਬਾਹਰ ਆਪਾਂ ਇੱਥੋਂ ਆਏ ਹਾਂ, ਇੱਥੇ ਗੰਦ ਪਿਆ ਦਾ ਮੱਖੀਆਂ। ਫੇਰ ਲੋਕੀ ਬਾਈਕਾਂ ਲੈ ਜਾਂਦੇ ਨੇ ਉਹਨਾਂ ਦਾ ਧੂੰਆਂ। ਇਨ੍ਹਾਂ ਪੋਲੂਸ਼ਨ ਹੋਇਆ ਦਾ ਇਨਾ ਗੰਦ ਪਿਆ ਦਾ ਨਾ ਪਰ ਐਵੇਂ। ਸਰਕਾਰ ਨੂੰ ਇਹ ਤੇ ਰੋਕ ਲਾਉਣੀ ਚਾਹੀਦੀ ਹੈ। ਕਿ ਤੁਸੀਂ ਇਹ ਨਿਯਮ ਲਾਗੂ ਕਰੋ, ਕਿ ਹਰ ਬੰਦਾ ਜੋ ਗੰਦ ਏ‌ ਉਹ ਚ ਪਾਏ ਡਸਟਬਿਨ ਚ
ਉਹ ਤੇ ਕਾਨੂੰਨ ਨੂੰ ਉਹ ਤੇ ਲਾਉਂਦੀ ਏ, ਪਰ ਬੰਦੇ ਤੇ ਨਹੀਂ ਮੰਨਦੇ ਰਸਤੇ ਚ ਉਹਨਾਂ ਤੇ ਮਨਸੁੰਦੇ ਕਿੱਧਰ ਨੇ ਉਹਨਾਂ ਨੂੰ ਆਦਤ ਪੈ ਗਈ। ਇੱਧਰ ਸੁੱਟਦੇ ਨੇ ਉੱਧਰ ਸੁੱਟਦੇ ਨੇ, ਉਹ ਐਂ ਨੀ ਵੇਖਦੇ ਨਾ ਸਾਨੂੰ ਕਿਵੇਂ ਦਾ ਮਤਲਬ ਕਿ ਆ ਆਸ ਪਾਸ ਦਾ ਵਾਤਾਵਰਨ ਕਿਵੇਂ ਦਾ ਹੁੰਦਾ ਵਾ ਉਹਨਾਂ ਨੂੰ ਸੁੱਟਣ ਦਾ ਮਤਲਬ। ਬਿਮਾਰੀਆਂ ਹੁੰਦੀਆਂ ਪਈਆਂ ਨੇ, ਰਸਤੇ 'ਚ ਕਚਰਾ ਸੁੱਟ ਦਿੰਦੇ ਨੇ। ਥੁੱਕ ਦਿੰਦੇ ਨੇ, ਬਿਮਾਰੀਆਂ ਹੀ ਹੋਣੀਆਂ ਨੇ ਹੋਰ ਕੀ ਹੋਣਾ‌।
ਹੋਰ ਬਿਲਕੁਲ ਏ। ਦੇਖੋ ਜਿਨਾਂ ਨੇ ਆਪਣੇ ਘਰ 'ਚ ਸਫਾਈਆਂ ਨੀ ਰੱਖਣੀਆਂ, ਉਹਨਾਂ ਤੇ ਬਾਹਰ ਤੇ ਗੰਦ ਪਾਣਾ ਹੀ ਪਾਣਾ‌।
ਤੋਂ ਉਹੀ ਗੱਲ ਹੈ ਨਾ, ਸਰਕਾਰ ਤੇ ਆਪਣੀ ਵੱਲੋਂ ਕਰਦੀ ਪਈ ਏ, ਪਰ ਇਹ ਵੀ ਤਾਂ ਮੰਨਣ ਨਾ, ਬੰਦੇ ਹੀ ਨਹੀਂ ਮੰਨਦੇ ਪਏ ਤੇ
ਹਾਂ ਹੁਣ, ਉਹ ਵੱਡਿਆ ਨੂੰ ਵੇਖ ਕੇ ਤੇ ਨਿੱਕੇ ਬੱਚੇ ਵੀ ਏਦਾਂ ਕਰਦੇ ਨੇ। ਜੋ ਪਾਪੜ ਵਗੈਰਾ ਖਾਧਾ, ਚੱਲ ਨਾਲੀ ਦੇ ਵਿੱਚ।
ਜਾਂਦੇ ਨੇ‌, ਉਹਨਾਂ ਦੇ ਮਾਤਾ- ਪਿਤਾ ਬਾਹਰ ਸੁੱਟ ਦਿੰਦੇ ਨੇ, ਉਹ ਬੱਚੇ ਵੀ ਵੇਖ- ਵੇਖ ਕੇ ਥੱਲੇ ਸੁੱਟ ਦਿੰਦੇ ਨੇ, ਇੱਧਰ ਸੁੱਟ ਕਚਰਾ ਉੱਧਰ ਸੁੱਟ ਤਾਂ ਖਾ ਕੇ, ਜਿਹੋ ਜਿਹਾ ਵੇਖੇਗੇ, ਉਹੋ ਜਿਹਾ ਹੀ ਕਰੇਗੇ‌‌।
ਹੋਰ, ਫੇਰ ਵੱਡੇ ਨੂੰ ਵੇਖ ਕੇ ਛੋਟਾ ਬੱਚਾ ਕਰਦਾ, ਸਾਡੇ ਨਾਲਿਆਂ 'ਚ ਵੀ ਏਨੇ ਖਾ ਖਾ ਕੇ ਰੈਪਰ, ਬੱਚਿਆਂ ਨੇ ਕਾਗਜ਼ ਸੁੱਟੇ ਹੋਏ ਨੇ, ਹੋਰ ਹਾਂ, ਹਾਂ ਫੇਰ।
ਫੈਲ ਜਾਏਂਗੇ ਫਿਰ ਕਹੇਗੇ ਬਿਮਾਰੀਆਂ ਹੁੰਦੀਆਂ ਪਈਆਂ ਨੇ, ਇਹ ਤਾਂ ਵੇਖੋ ਤੁਸੀਂ ਕਰਵਾਉਂਦੇ ਪਏ ਹੋ ਬਿਮਾਰੀਆਂ ਆਪ ਹੀ।
ਹਾਂਜੀ। ਬਿਲਕੁਲ, ਬਿਲਕੁਲ ਬਸ ਏਹੀ ਹੈ ਨਾ, ਫਿਰ ਉਹ ਜੋ ਨਾਲੀਆ ਸਾਫ਼ ਕਰਨ ਆਂਦੀ ਏ ਅੰਟੀ, ਉਹ ਸੈਡ ਤੇ ਕੂੜਾ ਲਾ ਜੇਗੀ ਔਰ ਤੇ ਹੋਰ ਮੱਖੀਆਂ ਬਹਿ ਜਾਣਗੀਆਂ।
ਹੱਥ ਤੋਂ ਹੱਥ ਨੀ ਨਾ ਕਰਦੇ, ਇਹ ਨਾ ਬੰਦੇ ਮੰਨਦੇ ਨੇ, ਜਿਹੜੇ ਸਰਕਾਰ ਉਹ ਵੀ ਢਿੱਲੀ ਹੈਗੀ, ਆਪਣੀ ਮਰ ਜ਼ੀ ਨਾਲ ਆਏਗੀ, ਫਿਰ ਟਾਈਮ ਨਾਲ ਹੋਏਗਾ ਕਚਰਾ ਤਾਂ ਚੁੱਕ ਲੇਗੀ, ਨਹੀਂ ਆਂਦੀ ਆਪਣੀ ਮਰਜ਼ੀ ਉਹਨਾਂ ਦੀ।
ਹੂੰ, ਬਿਲਕੁਲ। ਬਸ ਇਹੀ ਐ ਨਾ, ਅਗਰ ਤੁਸੀਂ ਗੰਦ‌ ਕੱਢਦੇ ਓ ਤੇ ਨਾਲੇ ਉਹ ਬੁਲਾ ਲੋ ਕੂੜਾ ਚੁੱਕਣ ਵਾਲੀ ਗ ਡੀ ਨਾਲੇ ਗੂੜਾ ਚੁੱਕ ਲਏਗੀ, ਬਸ ਏਹੀ ਨਾ ਉਹ ਬੁਲਾਂਦੇ ਵੀ ਨਹੀਂ। ਉਹ ਜੰਮਿਆ ਰਹਿੰਦਾ, ਜੰਮਿਆ ਰਹਿੰਦਾ, ਜਦ ਤੱਕ ਉਹਨੇ ਉਹ ਨਹੀਂ ਨਾ ਉਹ ਹੋ ਜਾਂਦੀ ਮਿੱਟੀ ਵੀ ਰੇਤ ਬਣ ਜਾਂਦੀ ਮਿੱਟੀ। ਤਬ ਤੱਕ ਪਿਆ ਰਹਿਣਾ ਉਹਨੇ‌।
ਆਹੋ ਉਹੀ ਗੱਲ ਨਾ ਸਰਕਾਰ ਆਪਣੇ ਹਿਸਾਬ ਨਾਲ ਕਰਦੀ ਏ, ਉਹ ਵੀ ਢਿੱਲੀਆਂ ਨੇ ਵੈਸੇ ਵੀ ਸਰਕਾਰ ਵੀ।
ਬਸ ਕੂੜੇ ਵਾਲੀ ਗੱਡੀ ਆ ਰਹਿੰਦੀ ਏ, ਘਰ ਦਾ ਕੂੜਾ ਸੁੱਟ ਦਿੰਦੇ ਆ। ਨਾਲੀਆਂ ਵੀ ਤੇ ਸਾਫ਼ ਕਰੋ ਨਾ, ਇੰਨੇ ਬੱਚੇ ਦੇਖੋ ਬਿਮਾਰ ਪੈਂਦੇ ਨੇ। ਤੇ ਬੱਚਿਆਂ ਨੂੰ, ਕਿਸੇ ਨੂੰ ਡੇਂਗੂ ਹੋ ਜਾਂਦਾ, ਕਿਸੇ ਨੂੰ
ਤੇ ਉਹੀ ਹੈ ਨਾ ਕਚਰਾ ਸੁੱਟਣ ਨਾਲੀਆਂ ਤੇ ਮੱਛਰ ਬਹਿਗੇ ਤੇ ਫੇਰ ਬਿਮਾਰੀਆਂ ਲਗ ਲੱਗਣਗੀਆਂ ਅਲੱਗ-ਅਲੱਗ ਬੱਚਿਆਂ ਨੂੰ ਜਲਦੀ ਫੜਦੀਆਂ ਬਿਮਾਰੀਆਂ ਤੇ ਮੰਨਦੇ ਹੀ ਨਹੀਂ। ਤੇ ਕੀ ਕਰੇ ਕੋਈ ਹੁਣ।
ਔਰ ਬੱਚੇ ਘੁੰਮਦੇ ਵੀ ਦੇਖੋ, ਅੱਜ- ਕੱਲ ਗਲੀਆਂ 'ਚ ਨੰਗੇ ਪੈਰੀਂ। ਤੁਹਾਨੂੰ ਪਤਾ ਨਹੀਂ ਆਸੇ -ਪਾਸੇ ਸਾਡਾ ਕੂੜਾ ਏ ਕੇ ਅਸੀਂ ਡਸਟਬਿਨ 'ਚ ਪਾਈਏ।
ਖੇਡ ਖੂਡ ਕੇ ਜਾਏਗੇ, ਘਰੇ ਦੇ ਅੰਦਰ ਨਾ ਹੱਥ ਧੋਂਦੇ, ਨਾ ਮੂੰਹ ਧੋਂਦੇ ਨੇ ਐਵੇਂ ਇਸਰੇ ਦੇ ਫੇਰ ਦਸ ਚੀਜ਼ਾਂ ਨੂੰ ਹੱਥ ਲਾਏਂਗੇ, ਉਹ ਘਰ ਚ ਵੀ ਫੈਲ ਜਾਂਦੀ ਬਿਮਾਰੀ ਫਿਰ।
ਕੀਟਾਣੂੰ ਫੈਲ ਜਾਂਦੇ ਨੇ। ਉਹ ਹੁਣ ਵੀ ਸਾਡੇ ਗਲੀ ਚ ਬੱਚਾ ਉਹ ਖੇਲਦੇ ਨੇ। ਬੋਲ, ਬੋਲ, ਬੈਟ ਬੋਲ ਖੇਲਦੇ ਨੇ ਉਹ ਬੋਲ ਨਾਲੇ ਚ ਜਾਏਗੀ, ਨਾਲੇ ਚ ਹੀ ਹੱਥ ਮਾਰ ਕੇ ਬੋਲਾ ਕੱਢਦੇ ਨੇ। ਉਹਨਾਂ ਨੂੰ ਇਹ ਨੀ ਪਤਾ ਅਸੀਂ ਬਿਮਾਰ ਪੈ ਰਹਾਂਗੇ ਨਾਲ ਹੀ ਗੰਦਾ ਪਾਣੀ ਹੁੰਦਾ ਏ, ਓ ਚੀਜ਼ ਚਲੋ ਸਭ ਦੇ ਸਭ ਦਾ ਗੰਦ ਜਾਂਦਾ, ਤੁਸੀਂ ਵੇਖਦੇ ਨੀ ਓਨਾ ਹੀ ਖੇਲ ਕੇ ਨਾ ਮਾਰਨ ਪਿੱਟੀ ਵੀ ਖੇਲਦੇ, ਸਾਡੇ ਬੱਚੇ ਇੰਨੇ
ਆਹ ਉਹੀ ਤੇ ਕਚਰੇ ਨਾਲ ਫਿਰ ਓਹੀਓ ਕਚਰੇ ਕੱਪੜੇ ਨਾ ਚਿਪਕ ਜਾਂਦਾ ਹੈ।
ਹਾਂ। ਔਰ, ਨਾਂਦੇ ਵੀ ਨੀ ਹੈਗੇ, ਫੇਰ ਹੱਥ ਹੁਥ ਧੋ ਕੇ ਬਸ ਕੀ ਕਹਿੰਦੇ ਨੇ, ਰੋਟੀ-ਰੋਟੀ ਖਾ ਲੈਣਗੇ, ਕਈ ਬੱਚੇ ਤੇ ਹੱਥ
ਓਤਰੋਂ ਮੌਸਮ ਵੀ ਥੋੜ੍ਹਾ ਗਰਮੀ ਵਾਲਾ ਹੈ, ਤਾਂ ਵੀ ਨਹੀਂ ਨਾਂਦੇ।
ਹੂ, ਕਈ ਬੱਚੇ ਹੱਥ ਵੀ ਨੀ ਧੋਂਦੇ ਇੱਦਾਂ ਹੀ ਖਾ ਲੈਂਦੇ ਨੇ, ਪਤਾ ਹੈ ਕੀ, ਦੇਖੋ, ਜਿਨ੍ਹਾਂ ਬੱਚਿਆਂ ਨੂੰ ਮਾਂ-ਪਿਓ
ਕੁਟ ਨੀ ਪਾਈਦਾ ਬੱਚਿਆਂ ਨੂੰ ਮਾਂ-ਬਾਪ ਵੀ ਹੁਣ ਕੁਛ ਕਹਿੰਦੇ ਨੀ
ਹਾਂ, ਤੇ ਹਮ। ਕਈ ਅ ਕਈ ਬੱਚਿਆਂ ਨੂੰ ਮਾਂ ਬਾਪ ਦਾ ਡਰ ਹੁੰਦਾ ਨਾ, ਤੇ ਕੋਈ ਨਹੀਂ ਕਰਦੇ। ਉਹ ਜਿਨ੍ਹਾਂ ਨੂੰ ਡਰ ਹੀ ਨੀ ਹੈਗਾ ਹੁਣ ਇਹਦਾ ਹੀ ਕਰਨਾ ਫੇਰ।
ਤੂੰ ਜੋ ਮਰਜ਼ੀ ਬੋਲਦੇ ਰਹੋ, ਉਨ੍ਹਾਂ ਨੇ ਕਰਨਾ ਹੀ ਨੀ ਭਾਂਵੇ ਸਿਰ ਦੀਵਾਰ ਤੇ ਮਾਰਦੇ ਰਹੋ, ਇੱਕੋ ਹਾਲ ਹੈ ਉਨ੍ਹਾਂ ਦਾ।
ਅੱਛਾ ਜੀ ਹਮ ਹੋਰ ਦੱਸੋ, ਤੁਹਾਡੇ ਉੱਥੇ ਕੀ ਹਾਲ ਹੈ ਮੌਸਮ ਵਗੈਰਾ ਦਾ?
ਏਧਰ ਵੀ ਬੜੀ ਗਰਮੀ ਹੈ। ਵਿੱਚ ਬਾਰਿਸ਼ ਆਈ ਸੀ, ਉਹ ਬਾਰਿਸ਼ ਨਾਲ ਉਹ ਉਮਸ ਹੋ ਗਈ ਏ ਤੇ ਨਾਲੇ ਹੁਣ ਬਿਲਕੁਲ ਹੀ ਹਵਾ ਬੰਦ ਹੋ ਗਈ ਸਭ। ਤੇ ਪਤਾ ਨੀ, ਐਦਕੀ ਮਾਨਸੂਨ ਧੀਰੇ ਚੱਲਦਾ ਪਿਆ।
ਹਾਂ ਬਸ, ਸਾਡੇ ਵੀ ਅੱਜ ਬੱਦਲ ਹੁਣ ਬਣਿਆਦਾ। ਮਾੜੀ ਮੋਟੀ ਹਵਾ ਚੱਲਦੀ ਪਈ ਏ। ਲੈਟਾਂ ਜਾਂਦੀਆਂ ਰਾਤੀ, ਮੱਛਰ, ਮੱਛਰ ਵੀ ਤੇ ਬੜਾ
ਕੀ ਆਂਦਾ, ਫੇਰ ਬਾਹਰੋਂ ਵੀ ਆਂਦਾ।
ਬਿਮਾਰੀਆਂ ਹੁੰਦੀਆਂ ਨੇ ਮੱਛਰ ਨਾਲ ਵੀ, ਕੱਟ ਜਾਂਦੇ ਨੇ। ਨਾਲੋਂ ਮੌਸਮ ਵੀ, ਪੱਖੇ ਦੀ ਹਵਾ ਨੀ ਲੱਗਦੀ।
ਗਰਮੀ 'ਚ ਤੇ ਆਣੀ ਨੀ ਚਾਹੀਦੀ ਗਰਮੀ, ਤੇ ਇੰਨਾ ਬੁਰਾ ਹਾਲ ਹੁੰਦਾ ਗਰਮੀਆਂ 'ਚ। ਵਿੱਚ ਤੇ ਰੋਟੀ ਵੀ ਨੀ ਖਾਣ ਦਾ ਮਨ ਕਰਦਾ।
ਉਹ ਤੇ, ਆਪਣਾ -ਆਪਣਾ ਹਿਸਾਬ, ਸਾਰੇ ਮੌਸਮ ਆਣੇ ਨੇ।
ਹਾਂਜੀ, ਹਾਂਜੀ। ਬ ਬਸ ਗਰਮੀ 'ਚ ਹਾਂ ਬੱਸ ਗਰਮੀ 'ਚ ਆ ਮੰਨ ਕਰਦਾ, ਹਲਕਾ ਕੋਈ ਚੀਜ਼ ਖਾ ਲੇ ਬੰਦਾ ਤੇ ਰੋਜ ਦਿਨ ਠੰਡਾ- ਠੰਡਾ ਖਾਈ ਜਾਵੇ। ਮਤਲਬ ਠੰਡਾ
ਹਾਂ, ਉਹਦੇ ਨਾਲ ਫਿਰ ਸ਼ਰੀਰ ਵੀ ਅੰਦਰੋਂ ਠੰਡਾ ਰਹਿੰਦਾ ਨਾ, ਗਰਮੀ ਨੀ ਹੁੰਦੀ। ਫਿਰ ਗਰਮੀ, ਗਰਮ ਚੀਜ਼ਾਂ ਖਾ ਕੇ ਸ਼ਰੀਰ ਖਰਾਬ ਹੋ ਜਾਂਦਾ ਅੰਦਰੋਂ।
ਹਾਂਜੀ, ਹਾਂਜੀ। ਬਸ ਮੇ ਗਰ ਹਾਂ, ਗਰਮੀ 'ਚ ਤੇ ਇੰਨਾ ਬੁਰਾ ਹਾਲ ਮੇਰੇ ਵੀ ਨਾ ਨਕਸੀਰ ਫੁੱਟ ਗਈ ਸੀ, ਇੰਨੀ ਗਰਮੀ 'ਚ ਬੁਰਾ ਹਾਲ ਏ।
ਆਹੋ, ਗਰਮੀ 'ਚ ਤਾਂ ਫਿਰ ਠੰਡੀ ਚੀਜ਼ਾਂ ਖਾਣੀ ਪੈਂਦੀਆਂ ਨੇ, ਤਾਂ ਹੀ ਚੱਲਦਾ ਠੰਡੀ, ਠੰਡੀ ਚੀਜ਼ਾਂ ਖਾਓ, ਛਾਛ ਪੀ ਲਓ ਆਈਸ ਕਰ੍ਰੀਮ ਖਾ ਲਓ, ਗੋਨ ਗਤੀਰਾ ਖਾ ਲਓ। ਇਹ ਸਭ ਖਾ ਲਓ ਜਿਨਾਂ ਠੰਡਕ ਪਵੇ ਅੰਦਰ।
ਹਾਂ। ਹੁੰ ਅੱਜ- ਕੱਲ੍ਹ ਦੇ ਬੱਚੇ ਤਾਂ ਗੁੰਦ ਗਤੀਰਾ ਹੀ ਨਹੀਂ ਖਾਂਦੇ ਹੈਗੇ।
ਉਹ ਨਹੀਂ ਉਹੀ ਗੱਲ ਹੈ ਨਾ, ਉਹ ਨਵੀਂ- ਨਵੀਂ ਚੀਜ਼ਾਂ ਉਹਨਾਂ ਨੂੰ ਜੂਸ ਪਿਲਾ ਦੋ, ਕੌਫੀ ਪਿਲਾ ਦੋ ਠੰਡੀਆਂ। ਐ ਪੀ ਲੈਣਗੇ ਬੱਚੇ। ਉਹ ਇਹਨਾਂ ਨੂੰ ਕੀ ਪਤਾ ਗੋਂਦ ਗਤੀਰਾ ਕੀ ਹੁੰਦਾ?
ਹਾਂ। ਐ ਤੇ ਖੁਸ਼ ਹੋ ਕੇ ਪੀਣਗੇ।
ਉਹ ਤੇ ਹੈ ਹੀ ਏ ਹੁਣ, ਕੌਣ ਸਮਝਾਵੇ ਕੀ ਹੈ ਫਾਇਦਾ ਜ਼ਿਆਦਾ ਕਰਦੀ ਗੌਦ ਕਤੀਰਾ ਉਹ ਤੇ ਬਾਹਰ ਦੂਜਿਆ ਚੀਜ਼ਾਂ ਨਾਲ ਮਿਕਸ ਬਣੀ ਹੁੰਦੀ ਔਰ ਨੁਕਸਾਨ ਕਰ ਦਿੰਦੀ ਆ ਆਈਸ ਕਰ੍ਰੀਮ ਵੀ ਅੰਦਰੋਂ
ਹਾਂਜੀ- ਹਾਂਜੀ ਬਸ ਆਪਾਂ ਸਮਝਾਉਦੇ ਰਹਿੰਦੇ ਕਿ ਠੰਡੀ ਚੀਜ਼ਾਂ ਕਰੋ ਜਿੰਨੀ ਠੰਡੀ ਚੀਜ਼ਾਂ ਖਾਓਗੇ, ਸਹੀ ਚੀਜ਼ਾਂ ਖਾਓਗੇ, ਤੁਸੀਂ ਸਹੀ ਰਹੋਗੇ ਜੇ ਅਗਰ ਗੱਲ ਹੀ ਨੀ ਮੰਨਨੀ ਤੁਸੀਂ ਬਿਮਾਰ ਰਹੋਗੇ ਫਿਰ ਤੁਹਾਨੂੰ ਫੇਰ ਹਸਪਤਾਲਾਂ 'ਚ ਤੁਸੀਂ ਦਾਖਲ ਹੋਵੋਗੇ, ਹੋਰ ਕਿ ਦਵਾਈਆਂ ਖਾਓਗੇ
ਉਹੀ ਨਾ ਕੀ ਕਵੇ ਕੋਈ ਮੰਨਦੇ ਤਾਂ ਹੈ ਨੀ ਬੱਚੇ ਅੱਜ ਕੱਲ ਠੀਠ ਹੋ ਗਏ ਨੇ ਬੜੇ ਆਪਣੀ -ਆਪਣੀ ਕਰਦੇ ਨੇ
ਬਿਲਕੁਲ ਤਾਂ ਬੰਦਾ ਦਵਾਈਆਂ ਵੀ ਕਿੰਨੀ ਖਾਵੇਗਾ। ਬਸ ਦਵਾਈਆਂ ਖਾ-ਖਾ ਕੇ ਮੂੰਹ ਦਾ ਟੇਸਟ ਈ ਖਰਾਬ ਹੋ ਜਾਂਦਾ। ਦੀ ਅੰਦਰ ਤਾਂਏ ਜਾ
ਤੇ ਦਵਾਈਆਂ ਨਾਲੋਂ ਵਦੀਆ ਤੇ ਚੀਜ਼ਾਂ ਓ ਖਾਓ ਨਾ ਜੇੜੇ ਆਪਨੇ ਸਰੀਰ ਨੂੰ ਲੱਗੇ ਸਈ ਰਵੇ ਦਵਾਈਆਂ ਜ਼ਰੂਰੀ ਖਾਨੀ ਐ ਪਰ ਆਦਤ ਪੈ ਗਈ ਐ ਨਾ ਆਪਾਂ ਨੂੰ ਦਵਾਈ ਜਦ ਤੱਕ ਦਵਾਈ ਤੱਕ ਨਾ ਪੌਂਚੀ ਓਨਾਂ ਨੇ
ਹਾਂ ਓਨਾਂ ਨੇ ਮੰਨਨਾ ਈ ਨਈਂ ਬਿਲਕੁਲ, ਬਿਲਕੁਲ ਸਈ ਕੈ ਰਏਂ ਓਂ ਤੁਸੀਂ। ਬਸ ਐ ਨਾ ਅਗਰ ਬੱਚਿਆਂ ਨੂੰ ਸਮਝ ਲੱਗ ਗਈ ਨਾ ਕੇ ਸਾਡੇ ਮਾਂ-ਪਿਓ ਸਾਨੂੰ ਸਈ ਸਿਖਾਂਦੇ ਨੇ ਅਸੀਂ ਮੰਨਜੀਏ। ਫੇਰ ਨਾ ਦੇਖੋ ਬੱਚੇ ਕਿ ਹਾਂ-ਹਾਂ ਕਿੱਥੋਂ ਦੇ ਕਿੱਥੇ ਪੋਂਚ ਜਾਨ ਬੱਚੇ ਬਸ ਹੁਨ ਮੰਨਦੇ ਈ ਨੀ। ਹੁਨ ਟੀਚਰਾਂ ਦੇ ਕੋਈ-ਕੋਈ ਟੀਚਰ ਦੇ ਵੀ ਆਖੇ ਨੀ ਲੱਗਦਾ ਜੇ ਕੋਈ-ਕੋਈ ਟੀਚਰ ਸਾਮਣੇ ਜੁਬਾਨ ਲੜਾ ਦਿੰਦਾ।
ਜਦ ਘਰ ਈ ਇਕ ਛੂਟ ਤੀ ਦੀ ਮਾਂ-ਪਿਓ ਨੇ ਏਥੇ ਤੇ ਘਰਦੇ ਨੀ ਮੰੰਨਦੀ ਤੇ ਓਈ ਆਦਤ ਓਨਾਂ ਨੂੰ ਅੱਗੇ ਪਈ ਹੁੰਦੀ ਐ। ਘਰ ਸਕੂਲ ਜਾ ਕੇ ਓਨਾਂ ਦੀ ਆਪਨੇ ਟੀਚਰਾਂ ਦੇ ਵੀ ਨੀ ਮੰਨਦੇ। ਤੇ ਬੱਚੇ ਐਵੇਂ ਵਿਗੜਦੇ ਨੇ ਫਿਰ ਅੱਤੋਂ।
ਕਿਸੀ ਨੂੰ ਕਓ ਨਾ ਕੇ ਸਮਝਾ ਲੋ ਕੈਂਦੇ ਬਸ ਇਸਕੋ ਮਾਰੋ ਨਾ ਪਿਆਰ ਸੇ ਸਮਝਾਓ ਜਬ ਪਿਆਰ ਸੇ ਸਮਝਾਤੇ ਤਬ ਵੀ ਨੀ ਸਮਝਤੇ ਹੈਗੇ।
ਸਮਝਦੇ ਨੀ ਨਾ ਅੱਜ-ਕੱਲ ਮਾਰਨ ਨਾਲ ਬੱਚੇ ਢੀਠ ਹੋ ਜਾਂਦੇ ਨੇ ਤਾਂ ਕਰਕੇ ਤੇ ਨਾਲੇ ਮਾਂ ਬਾਪ ਨੇ ਆਦਤ ਨੀ ਪਾਈ ਦੀ ਮਾਰਨ ਦੀ ਅੱਜ-ਕੱਲ ਦਿਆਂ ਨੂੰ, ਤੇ ਹੁਨ ਹੋਰ ਜ਼ਾਦਾ ਢੀਠ ਹੋ ਗਏ ਨੇ। ਓਨਾਂ ਨੂੰ ਐ ਨੀ ਪਤਾ ਲੱਗ ਪਿਆ ਕੇ ਮਾਰਨ ਨਾ ਮਾਰਨ ਨਾਲ ਹੋਰ ਹੁੰਦੇ ਪਏ ਨੇ ਕਮ ਸੇ ਕਮ ਹਲਕਾ ਦਾ ਡਰ ਤੋ ਰੱ
ਡਰ ਭੌ ਨੀ ਐ ਬੱਚਿਆਂ ਨੂੰ ਡਰ ਭੌ ਨੀ ਐ ਖਤਮ ਹੋ ਗੇਆ ਸਬ।
ਕੀ ਕਰ ਸਕਦੇ ਆਂ ਅੱਜ-ਕੱਲ ਤਾਂ ਸਬ ਦਾ ਏਈਓ ਹਾਲ ਏ ਬੋਲ ਈ ਸਕਦੇ ਆਂ ਸਬ। ਇੱਕ ਦੂਜੇ ਦੇ ਬੱਚੇ ਨੂੰ ਨੀ ਬੋਲ ਸਕਦਾ ਕੋਈ ਆਪਨੇ ਨੀ ਮੰਨਦੇ ਦੂਜਿਆਂ ਦੇ ਬੱਚੇ ਕੌਨ ਮੰਨੇਗਾ।
ਹਾਂਜੀ-ਹਾਂਜੀ ਬਿਲਕੁਲ, ਹੋਰ ਤੁਸੀਂ ਕੀ ਬਨਾਏਆ ਹੁਨ ਰੋਟੀ ਚ।
ਬਸ ਕੁਛ ਨੀ ਦਾਲ ਬਨਨ ਲੱਗੀਏ ਦਾਲ ਫੁਲਕਾ ਈ ਸਈ ਲੱਗਦਾ ਰਾਤੀ। ਤੇ ਹਲਕਾ ਖਾਨਾ ਖਾਓ ਜ਼ਾਦਾ ਵੀ ਨਈਂ ਖਾਨਾ ਚਾਈਦਾ ਰਾਤੀ ਵੈਸੇ ਨਾਲੇ ਗਰਮੀ ਐ ਨਾ ਉਸ ਚੱਕਰ ਤੇ ਥੋੜਾ ਬੋਤਾ ਈ ਖਾਓ।
ਹਾਂਜੀ ਬਿਲਕੁਲ, ਬਸ ਆਪਾਂ ਵੀ ਹੁਨ ਚੋਲ ਹੀ ਬਨਾਵਾਂਗੇ ਨਮਕੀਨ ਚੋਲ। ਓਈ ਖਾਵਾਂਗੇ, ਹੋਰ ਤੁਸੀਂ ਆਂ ਹਾਂ ਆਨਾ ਕਦੀ ਘਰ ਤੁਸੀਂ ਆਂਦੇ ਈ ਨੀ।
ਕੋਈ ਨੀ ਆਂਵਾਂਗੇ ਚੱਕਰ ਥੋੜਾ ਮੌਸਮ ਠੀਕ ਹੋਜੇ ਫੇਰ ਲਾਂਨੇ ਆਂ ਚੱਕ
ਹਾਂ ਫੋਨ ਫੂਨ ਕਰ ਲੇਆ ਕਰੋ, ਮੈਂ ਕਿਆ ਚੱਲ ਏਨੇ ਦਿਨਾਂ ਬਾਦ ਫੋਨ ਆਏਆ। ਮੈਨੂ ਤਾ ਬੋਤ ਖੁਸ਼ੀ ਹੋਈ ਤੁਸੀਂ ਮੈਨੂੰ ਫੋਨ ਕੀਤੈ।
ਕੋਈ ਨੀ ਕਰ ਲਿਆ ਕਰਾਂਗੀ ਮੌਸਮ ਚ ਨਾਲ ਕਿਤੇ ਬੈਨ ਦਾ ਮਨ ਵੀ ਨੀ ਕਰਦਾ ਹੋਵੇ ਗਰਮੀ ਚ ਈ ਜੇਹਾ ਬਵੋ ਨਾ ਫੋਨ ਤੇ ਗੱਲ ਕਰਨ ਆਸਤੇ ਤੇ ਮਨ ਈ ਨੀ ਕਰਦਾ। ਮੌਸਮ ਜਾ ਠੀਕ ਹੋਜੇ ਨਾ ਥੋੜਾ ਫੇਰ ਕਰੀਏ ਵੀ।
ਹੂੰ, ਮੈਨੂੰ ਤੇ ਬੋਤ ਖੁਸ਼ੀ ਹੋਈ ਕੇ ਅੱਜ ਤਾਡਾ ਫੋਨ ਆਏਆ। ਫੇਰ ਤੁਸੀਂ ਮੈਨੂੰ ਦੱਸਨਾ ਕਦੋਂ ਘਰ ਆਓਗੇ ਫੇਰ ਮੈਂ ਤਾਡੇ ਲਈ ਤਿਆ ਸਮਾਨ ਵਗੈਰਾ ਤਿਆਰ ਕਰਾਂਗੀ। ਤੁਸੀਂ ਆਓਗੇ ਤੇ ਫੇਰ ਆਪਾਂ ਘੁੰਮਨ ਵੀ ਚੱਲਾਂਗੇ, ਏਨੇ ਸ਼ੋਪਿੰਗ ਕਰਾਂਗੇ। ਘੁੰਮਾਂ ਫਿਰਾਂਗੇ ਮਜ਼ੇ ਮੋਜ਼ ਮਸ
ਆਊਂਗੀ ਮੈਂ ਤੁਆਨੂੰ ਫੋਨ ਕਰਦਾਂਗੀ ਫੇਰ ਚੱਲਾਂਗੇ।
ਹਾਂਜੀ-ਹਾਂਜੀ, ਚਲੋ
ਹਾਂਜੀ ਠੀਕ ਐ ਜੀ ਸਸ ਰੀ ਕਾਲ ਜੀ।